ਹੈਲੋ
ਹਾਂਜੀ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
ਹੋਰ ਠੀਕ ਹੋ ਕੀ ਕਰ ਰਹੇ ਸੀ
ਬਸ ਸ਼ਿਮਲਾ ਮਰਚ ਲੈ ਕੇ ਬੈਠੀਹੋਈ ਆ ਸਬਜ਼ੀ ਬਣਾ ਹਾਂਜੀ ਭਰ ਕੇ ਬਣਾਵਾਂਗੀ ਜਾਂ ਆਲੂ ਭਰ ਕੇ ਬਣਾਵਾਂਗੀ ਅਹ ਜਾਂ ਵੇਸਣ ਭਰ ਕੇ ਬਣਾਵਾਂਗੀ
ਠੀਕ ਅੱਛਾ ਉਹ ਗੱਲ ਕਰੀਏ ਮੌਸਮ ਦੇ ਬਦਲਦੇ
ਹਾਂ ਦੱਸੋ ਅੱਜ ਹਾਂਜੀ
ਕੇ ਹੁਣ ਲਗਾ ਲੋ ਗਰਮੀਆਂ ਵਿੱਚ ਹਨਾ ਬੋਤ ਜਾਦਾ ਗਰਮੀ ਹੋ ਜਾਂਦੀ ਏ
ਸਹੀ ਗੱਲ ਹੈ ਬਣਦਾ ਨਹੀਂ ਨਹੀਂ ਦੇਖੋ ਇੱਕ ਤਾਂ ਛੁੱਟੀਆਂ ਮਿਲਦੀਆਂ ਬੱਚਿਆਂ ਨੂੰ ਹਨਾ ਗਰਮੀ ਦੀ ਛੁੱਟੀਆਂ ਚ ਤੇ ਛੁੱਟੀਆਂ ਵੀ ਇਤਨੀਆਂ ਹੁੰਦੀਆਂ ਨੇ ਤੇ ਇੱਕ ਦੂਜਾ ਮਤਲਬ ਕਿ ਬੰਦਾ ਕਿਦਰੇ ਘੁੰਮਣ ਵੀ ਨ ਜਾ ਸਕਦਾ ਹਾਂ ਬਿਲਕੁਲ ਇੰਨੀ ਲੂ ਚਲਦੀ ਹੈ ਕਿ ਬੰਦਾ ਅੰਦਰ ਡੱਕਿਆ ਰੈ ਜਾਂਦਾ ਵੇ
ਬਿਲਕੁਲ ਹਾਂਜੀ ਕਿਸੇ ਟੈਮ ਬਾਰਿਸ਼ ਵੀ ਆ ਜਾਂਦੀ ਐ
ਹਾਂ
ਕਿਸ ਟੈਮ ਮੌਸਮ ਠੀਕ ਹੋ ਜਾਂਦਾ ਫੇਰ ਆਪਣਾ ਓਹੀ ਗੁੰਮਾ ਮਚ ਜਾਏਗਾ,
ਫੇਿਰ ਗੁੰਮਾ ਮਚ ਜਾਂਦਾ ਹੈਗਾ ਅੱਛਾ ਜੇ ਸਰਦੀਆਂ ਚ ਸੋਚੋ ਘੁੰਮਣ ਦਾ ਹੈਂ ਪੈਲੇ ਤਾਂ ਫੇਰ ਬੰਦਾ ਕੈਂਦਾ ਇੰਨੇ ਬੈਗ ਤਿਆਰ ਕਰਨੇ ਪੈਂਦੇ ਨੇ ਇੰਨੇ ਮੋਟੇ -ਮੋਟੇ ਕੱਪੜੇ ਰੱਖਣੇ ਪੈਂਦੇ ਨੇ ਕਿੱਧਰੇ ਜਾਣ ਹੋਵੇ ਤੇ ਨਹੀਂ
ਕਿਥੇ ਵੀ ਜਾਣ ਦਾ ਕਿਧਰੇ ਫੈਦਾ ਹੀ ਨਹੀ ਦੇ ਖੋ ਏਡੇ ਏਡੇ ਕੱਪੜੇ ਬੰਦਾ ਕਿੱਥੇ ਲੈ ਕੇ ਜਾਏ ਸ ਨਾ ਵੀ ਏ ਔਰ ਸੁੱਕਦੇ ਫੇਰ ਨੀ ਕ
ਹਾਂ ਹਾਂ ਜੇ ਇੱਕ ਜੇ ਇੱਕ ਦਿਨ ਦਾ ਸਫ਼ਰ ਹੀ ਕਰਨਾ ਪੈਲੇ ਤਾਂ ਪੈਲੇ ਸੋਚ ਣਾ ਪਏਗਾ ਜਰਸੀ ਲਈਏ ਕਿ ਚਦਰ ਛੋਲ ਲਈਏ ਯੇਹ ਹੈ, ਫੇਰ ਅੱਛਾ ਬੈਡਸ਼ੀਟ ਵੀ ਚਾਈਦੀ ਹੈ। ਮੋਟਾ ਕੰਬਲ ਹੈ। ਕਿੱਧਰੇ ਜਾਣਾ ਪੈਲ ਸੋਚਣਾ ਪੈਂਦਾ, ਗਰਮੀਆਂ ਛੱਟੀਆਂ ਮਿਲਦੀਆਂ ਬੱਚਿਆਂ ਨੂੰ। ਤਾਂ ਵੀ ਬੰਦਾ ਘਰ ਹੀ ਰੈ ਜਾਂਦਾ ਹੈਗਾ ਸੋਚਦੇ ਸੋਚ। ਸੋਚਦੇ ਸੋਚਦੇ ਟੈਮ ਹੀ।
ਬਿਲਕੁਲ ਜੀ ਉਮਰਾਂ ਵੀ ਨਿਕਲੀ ਜਾ ਰਹੀਆਂ ਨੇ ਜੀ ਸਾਡੀਆ ਠੰਡ ਹੈਗੀ ਜੀ ਅੇ ਧੁੱਪ ਨਹੀਂ ਨਿਕਲੀ ਨਹੀਂ ਜਾਣਾ ਦੀ ਅਜੇ ਬਾਹਰ। ਅੱਛਾ ਗਰਮੀ ਐਵੇਂ ਤੇ ਕਹਿਣਗੇ ਜੀ ਲੂ ਚੱਲ ਰਹੀ ਹੈ, ਅੱਜ ਫਿਰ ਨੀ ਬੱਚਿਆਂ ਨੇ ਨਿਕਲਨਾ ਬਾਹਰ। ਅੱਛਾ ਤੁਸੀਂ ਆਪਣਾ ਸ਼ਿਮਲਾ ਵਗੈਰਾ ਦੇਖਲੋ ਸ਼ਾਇਦ।
ਹਾਂ ਦੇਖੋ ਸਾਨੂੰ ਅੱਛਾ ਲੱਗਦਾ ਸ਼ਿਮਲਾ ਵਿੱਚ ਰਹਦੇ ਨੇ ਬੰਦੇ। ਉਹਨਾਂ ਕੋਲ ਪੁੱਛੋ ਨਾ ਉਹ ਸਾਨੂੰ ਵੇਖ ਕੇ ਖੁਸ਼ ਹੈਗੇ ਨੇ।
ਬਿਲਕੁਲ ਕਿਉਂਕਿ ਸਾਨੂੰ ਦੋਨੋ ਮੌਸਮ ਮਿਲਦੇ ਨੇ।
ਹਾਂ
ਫੇਰ ਵੀ ਬੰਦਾ ਵੇਖੋ ਖੁਸ਼ ਨੀ ਹੈਗਾ। ਜਿੱਧਰ ਮਰਜੀ‌ ਲਗਾਲੋ ਹਨਾ ਕੋ ਸੁਣਾਈ ਕੁ ਸੁਣਾਦੇ ਹਾਂਜੀ।
ਬਿਲਕੁਲ ਤਸੱਲੀ ਹੈ, ਹੀ ਨੀ ਕਹਿੰਦੇ ਨਾ। ਇੱਕ ਬੰਦਾ ਕਹਿ ਰਿਹਾ, ਕਿ ਵੀ ਉਹ ਦੂਸਰਾ ਬੰਦਾ ਖੁਸ਼ ਉਹਦੇ ਕੋਲ ਤਾਂ ਪੁੱਛੋ।
ਹਾਂਜੀ ਹਾਂਜੀ ਹਾਂਜੀ ਬਸ ਉੱਪਰੋਂ ਦਿਖ ਰਿਹਾ ਸਭ ਕੁਛ।
ਹਾਂ ਬਸ ਸਭ ਦੀ
ਆਹ ਹਾਂਜੀ। ਹੋਰ ਦੇਖਲੋ ਮਨਾਲੀ ਵਗੈਰਾ ਵੇਖ ਲੋ ਸਹੀ ਮੌਸਮ ਨੇ ਉੱਧਰ ਹਨਾ। ਕਿਸ ਟਾਈਮ ਬਾਰਿਸ਼ ਹੋ ਜਾਂਦੀ ਇਸ ਟਾਈਮ ਤਾਂ। ਹਾਂਜੀ। ਹੈਲੋ। ਹੈਲੋ। ਹੈਲੋ। ਹੈਲੋ। ਆਵਾਜ਼